ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਠੀਕ ਓ।
ਹਾਂਜੀ ਵਧੀਆ ਤੁਸੀਂ ਠੀਕ ਹੋ।
ਹਾਂਜੀ ਅਸੀਂ ਠੀਕ ਹਾਂ ਕੀ ਕਰ ਰਏ ਸੀ।
ਮੈਂ ਤਾਂ ਦੇਖੋ ਬਸ ਬੈਠੀ ਸੀ ਫਰੀ ਹੋਈ ਸੀ ਹੁਣੇ ਈ। ਚਾਹ ਬਣਾ ਕੇ ਹੋਰ
ਅੱਛਾ-ਅੱਛਾ ਹਾਂਜੀ ਬਸ ਅਸੀਂ ਵੀ ਬਸ ਹੁਣੇ ਈ ਨਾਸ਼ਤਾ ਲਿਆ ਸੀ ਸ਼ਾਮ ਦੇ ਟਾਈਮ ਥੋੜੀ ਲੱਗ ਜਾਂਦੀ ਨਾ ਭੁੱਖ ਬੱਚਿਆਂ ਨੂੰ ਫਿਰ ਆਪਣਾ ਵੀ ਮਨ ਕਰ ਜਾਂਦਾ ਹੈਨਾ ਵੀ ਕੁਛ
ਬਿਲਕੁਲ ਸਈ ਗੱਲ ਏ ਹਾਂਜੀ।
ਹਾਂ ਫਿਰ ਅੱਜ ਅਸੀਂ ਸੂਜੀ ਦੇ ਨਾ ਓ ਬਣਾਏ ਦੇ ਸੀ ਚੀਲੇ ਬਸ ਫਿਰ ਉਹੀ ਇੱਕ-ਇਕ ਖਾਧਾ ਵੇ। ਹਾਂਜੀ ਉਹੀ ਇੱਕ-ਇੱਕ ਖਾਧਾ ਚੀਲਾ ਹਾਂ ਤੇ ਬਸ ਤੁਸੀਂ ਦੱਸੋ।
ਬਸ ਕੁਛ ਨੀ ਅਸੀਂ ਤੇ ਬਸ ਚਾਹ ਨਮਕੀਨ ਬਿਸਕਿਟ
ਹੂੰ-ਹੂੰ ਹਾਂ ਨਈ ਅਸੀਂ ਵੀ ਚਾਹ ਨਾਲ ਨਮ ਕੀਨ ਬਿਸਕਿਟ ਵੀ ਹੁੰਦੇ ਨੇ ਕਦੇ ਕਈ ਵਰੀ ਅ ਕੁਛ ਅਲੱਗ ਚੀਜ਼ ਹੋ ਜਾਂਦੀ ਨਾ ਫਿਰ ਅੱਜ ਓ ਕੈਂਦੇ ਸੀ ਚਲੋ। ਅੱਜ ਚੀਲੇ ਬਣਾ ਲੈਂਣੇ ਆਂ ਸੂਜੀ ਦੇ। ਤੇ ਬਸ ਫਿਰ ਚੀਲੇ ਬਣਾਏ ਨੇ ਹੂੰ ਬੱਚਿਆਂ ਨੇ ਖਾਂਦੇ ਨੇ। ਹੂੰ ਕਿਉਂਕਿ ਰਾਤ ਦੇ ਟਾਈਮ ਥੋੜੀ ਦੇਰ ਈ ਹੋ ਜਾਂਦੀ ਨਾ ਫਿਰ ਰੋਟੀ ਵਾਸਤੇ
ਬਿਲਕੁਲ ਸਈ ਗੱਲ ਐ ਦੇਖੋ। ਵੈਸੇ ਐ ਟਾਈਮ ਇਕਦਮ ਸਈ ਐ ਮੜ ਵੇ ਚਾਅ ਨਾਲ ਪੀ ਤੇ ਹਨਾ ਕਿਉਂਕਿ ਤੁਹਾਨੂੰ ਪਤਾ ਡਿਨਰ ਵੀ ਅੱਜ ਕੱਲ ਲੇਟ ਈ ਕਰਦੇ ਨੇ।
ਹਾਂਜੀ ਇਸ ਕਰਕੇ ਫਿਰ ਅਸੀਂ ਸੋਚਿਆ ਚਲੋ ਥੋੜਾ ਹਲਕਾ ਫੁਲਕਾ ਖਾ ਲਈਏ। ਤੇ ਸੂਜੀ ਭਗੋਈ ਦੀ ਸੀ ਤੇ ਬਸ ਉਦੇ ਚੀਲੇ ਬਣਾਏ। ਹਾਂ ਓ ਖਾਧੇ ਨੇ। ਸੂਜੀ ਨੂੰ ਤੇ ਇਸ ਤਰ੍ਹਾਂ ਕਰ ਨਾ ਦਈ ਥੋੜਾ ਭਿਗੋ ਕੇ ਰੱਖਦੇ ਧੰਨਿਆ ਦੀ ਹਨਾ।
ਅੱਛਾ
ਘੰਟਾ ਇੱਕ ਪੈਲੇ ਈ ਫੇਰ ਬਾਅਦ ਇਚ ਆਪਾਂਰ ਸ ਪਿਆਜ ਹਾਂਜੀ ਦਈ ਚ ਭੀਗੋਨੇ ਆਂ ਫੇਰ ਟਮਾਟਰ, ਪਿਆਜ, ਹਰਾ ਧਨੀਆ ਹਨਾ ਹਰੀ ਮਰਚ ਨੀ ਪਾਂਦੇ ਕਿਉਂਕਿ ਬੱਚੇ ਵੀ ਖਾਂਦੇ ਆ ਨਾ ਫੇਰ ਹਰੀ ਮਰਚ ਖਾਣਗੇ ਤੇ ਹਾਂ ਬਸ ਜ਼ੀਰਾ ਜਵੈਨ ਵਗੈਰਾ ਜੋ ਤੁਆਨੂੰ ਮਨ ਕਰਦੈ ਪਾਣ ਆਸਤੇ ਚਿੱਲੀ ਫਲੇਕਸ ਪਾਲੋ ਥੋੜੇ ਜੇ
ਹਾਂਜੀ, ਹਾਂਜੀ
ਹਾਂ, ਤੇ ਬਸ ਫੇਰ ਓਦੇ ਫੇਰ ਅੱਛਾ ਜੇਆ ਬੈਟਰ ਬਨਾਨੇ ਆਂ। ਸਮੂਦੀ ਸੀ ਅਪ ਤੇ ਬਸ ਹੁਣ ਤਵੇ ਉੱਪਰ ਆਪਾਂ ਪਤਲੇ, ਪਤਲੇ ਚੀਲੇ ਬਣਾ ਲੈਨੇ ਆਂ।
ਅੱਛਾ ਸਈ ਏ ਫੇਰ ਤੁਸੀ ਅੱਛੇ ਨੂੰ ਡੱਕਦੇ ਵੀ ਓ ਉੱਪਰੋਂ ਦੀ ਜਾਂ ਐਵੇਂ ਆਪਾਂ ਨੀ ਰੱਖਦੇ ਥੋੜ੍ਹੀ ਦੇਰ ਆਸੇ
ਨਈ ਨਈ ਏ ਚੀਲੇ ਅਸੀ ਦੋ ਨਈ ਬਨਾਂਦੇ ਨਾ। ਅਸੀ ਚਿਲੇ ਇਸ ਤਰਾ ਵੇਸਨ ਦੇ ਚਿਲੇ ਨੀ ਬਨਾਂਦੇ
ਹਾਂਜੀ
ਹਨਾ ਹਲਕਾ, ਹਲਕਾ ਘਿਓ ਲਾ ਕੇ ਆਪਾਂ ਹਲਕਾ ਜਿਆ ਫਰਾਈ ਕਰ ਦਿੰਨੇ ਆ। ਦੇਖੋ ਬੱਚੇ ਨਾ ਘਿਓ ਨੀ ਖਾਂਦੇ ਦੇਸੀ ਸਾਡੇ ਨਾ ਤੇ ਫੇਰ ਸਾਨੂੰ ਏਸ ਤਰ੍ਹਾਂ ਹੁੰਦਾ ਐ ਕਿ ਚਲੋ ਥੋੜ੍ਹਾ ਬੌਤ ਨਾ ਕਿਸੇ ਤਰੀਕੇ ਵੀ ਆਪਾਂ ਬੱਚਿਆਂ ਨੂੰ ਥੋੜਾ ਘਿਓ ਦੇ ਦੀਏ।
ਬਿਲਕੁਲ ਸਈ ਗੱਲ ਐ ਦੇਖੋ ਘਿਓ ਵੀ ਬੜਾ ਵਧੀ ਆ ਰੇਂਦਾ ਏ ਦੇਸੀ ਘਿਓ ਤੇ ਵੈਸੇ ਈ ਅੱਛਾ ਏ।
ਕਿਉਂਕਿ ਬੱ ਚੇ ਪੜ੍ਹ ਰੇ ਨਾ ਦਿਮਾਗ ਲੱਗਦਾ ਏ ਬੱਚਿਆਂ ਦਾ। ਅਗਰ ਜੇ ਘਿਓ ਈ ਨੀ ਖਾਣਗੇ ਥੋੜ੍ਹਾ ਬੌਤ ਤੇ ਫੇਰ ਦਿੱਕਤ ਹੋ ਜੇਗੀ।
ਬਿਲਕੁਲ ਸਈ ਗੱਲ ਏ।
ਇਸ ਕਰਕੇ ਮੈਂ ਪਤਾ ਕੀ ਕਰਨੀ ਆਂ ਫੇਰ ਅਸੀ ਹੰ ਤੇ ਚੀਲੇ ਬਨਾਨੇ ਆਂ। ਉਨੂੰ ਦੇਸੀ ਘਿਓ ਨਾਲ ਈ ਫਰਾਈ ਕਰ ਲੈਨੇ ਆਂ ਦੋ ਤਿੰਨ ਚਮਚੇ ਪਾਨੇ ਆਂ ਤਵੇ ਤੇ ਹਾਂ ਓ ਟੇਸਟ ਵੀ ਅੱਛਾ ਹੋ ਜਾਂਦਾ ਏ।
ਬਿਲਕੁਲ ਸਈ ਗੱਲ ਏ ਦੇਖੋ ਔਰ ਚਿੱਲੇ ਓਦਾਂ ਵੀ ਟੇਸਟ ਟੀ ਲੱਗਦੇ ਨੇ ਬੱਚੇ ਵੀ ਖਾ ਲੈਂਦੇ ਨੇ ਖੁਸ਼ ਹੋ ਕੇ ਇੱਕਦਮ ਹੈਲਦੀ ਏ ਇੱਕ ਤੇ
ਹੁੰ ਹੁੰ
ਔਰ ਕੋਈ ਜਆਦਾ ਮਰਚਾਂ ਵਗੈਰਾ ਕੁ ਕੁਛ ਵੀ ਨੀ ਆਂਦਾ।
ਹਾਂ, ਸੂਜੀ ਤੇ ਅੱਛੀ ਹੁੰਦੀ ਨਾ ਬੱਚਿਆਂ ਦੇ ਖਾਨ ਆਸਤੇ।
ਬਿਲਕੁਲ ਸਈ ਗੱਲ ਏ ਔਰ ਤੁਆਡੇ ਏਥੇ ਮੌਸਮ ਕਿੱਦਾਂ ਦਾ ਐ?
ਮੌਸਮ ਤੇ ਅੱਛਾ ਹੋ ਗਿਆ ਹੁਨ ਬਾਰਿਸ਼ ਹੋ ਰੀ ਏ। ਥੋੜ੍ਹੀ ਗਰਮੀ ਘੱਟ ਗੀ ਏ। ਪਿਛਲੇ ਦਿਨਾਂ ਚ ਤੇ ਏਨੀ ਗਰਮੀ ਸੀ ਨਾ ਓਏ ਹੋਏ ਬੌਤ ਜ਼ਿਆਦਾ ਗਰਮੀ ਸੀ। ਦੇਖੋ, ਅਧਿਕਤਰ ਸਬਨਾ ਦੇ ਘਰਾਂ ਚ ਏ ਸੀ ਲੱਗੇ ਹੁੰਦੇ ਨ।
ਬਿਲਕੁਲ ਸਈ ਗੱਲ ਏ, ਹਾਂਜੀ।
ਏ ਸੀ ਸਬ ਦੇ ਘਰਾਂ ਚ ਲੱਗੇ ਹੁੰਦੇਨ ਤੇ ਜੋ ਬਾਰਲਨਾ ਮਾਹੌਲ ਹੁੰਦਾ ਏ ਵਾਤਾਵਰਨ ਹੁੰਦਾ ਏ ਓ ਤੇ ਇਕਦਮ ਖੋਟ ਹੋ ਜਾਂਦਾ ਏ। ਸਾਰਿਆਂ ਦੀ ਗਰਮ ਹਵਾ ਬਾਰ ਈ ਜਾਣੀ ਏ ਹਨਾ ਘਰ ਤੇ ਠੰਡੇ ਹੋ ਰੈਂਦੇਨ ਪਰ ਬਾਰ ਤੇ ਬੌਤ ਜਆਦਾ ਗਰਮੀ ਹੋ ਜਾਂਦੀ ਐ ਹੋਰ ਬੜੀ ਹਾਲਤ ਖ਼ਰਾਬ ਹੋ ਜਾਂਦੀ ਐ। ਤੇ ਹੁਨ ਥੋੜਾ ਚਲੋ। ਸ਼ੁਕਰ ਐ, ਥੋੜਾ ਬਾਰਿਸ਼ ਹੋਈ ਏ, ਹੁੰ।
ਸਈ ਏ, ਤਾਈਂ ਅੱਛਾ। ਸਾਡੇ ਏਥੇ ਮੌਸਮ ਦੇਖੋ ਅੱਛਾ, ਮੈਂ ਤੇ ਮੰਮਾ ਨੂੰ ਕੈ ਵੀ ਰੀ ਸੀ, ਮੈਂ ਕੇਯਾ ਥੋੜੇ ਚਾਹ-ਪਕੌੜੇ ਖਵਾ ਦੋ, ਮਾ ਕੈਂਦੇ ਹੁਨ ਮੈਂ ਥੱਕ ਗਈਆਂ, ਹਾਂਜੀ। ਹੁਨ ਚਾਹ-ਪਕੌੜ ਤੇ ਨੀ ਕੱਲੀ ਚਾਹ ਪੀ ਲੋ।
ਬਾਰਿਸ਼ ਦੇ ਮੌਸਮ ਏਚ ਪਕੌੜੇ ਖਾਣੇ ਕਿੰਨੇ ਅੱਛੇ ਲੱਗਦੇ ਨਾ।
ਬਿਲਕੁਲ, ਸਈ ਗੱਲ ਏ। ਨਾਲ ਯਾ ਚਲੋ ਸਮੋਸੇ ਬਰੈਡ
ਹੁੰ।
ਬਰੈਡ ਪਕੌੜਾ ਟੇਸਟੀ ਲੱਗੀਆਂ ਨੇ ਦੇਖੋ, ਵੈਸੇ ਅਸੀ ਬੜਾ ਘੱਟ ਪ੍ਰੈਫਰ ਕਰਦੇ ਆਂ, ਏਦਾਂ ਵੀ ਪਕੌੜੇ ਵਗੈਰਾ ਖਾਈਏ।
ਅੱਛਾ, ਅੱਛਾ-ਅੱਛਾ।
ਬਾਰਿਸ਼ ਆਂਦੀ ਏ ਪਰ ਤਾਂ ਤੇ ਸਭ ਦਾ ਦਿਲ ਕਰਦਾ ਏ। ਮੇਰੇ ਦਾਦੂ ਬੋਤ ਸ਼ੁਕੀਨ ਏ ਐ ਚੀਜ਼ਾਂ ਦੇ, ਹਾਂਜੀ। ਓਹੀ ਨਾ ਮੇਰੇ ਦਾਦੂ ਬੋਤ ਸ਼ੌਕੀਨ ਨੇ। ਹਾਂਜੀ, ਓ ਵੀ ਕੈਣਗੇ ਕਿ ਅੱਜ ਚਾਹ ਬਨੀਂਏ ਤੇ ਪਕੌੜੇ ਬਨਾਓ।
ਪਕੌੜੇ ਬਨਾ ਲੋ, ਸਹੀ ਗੱਲ ਐ ਦੇਖੋ, ਪੈਲੇ ਦਾ ਟਾਈਮ ਪ ਤਾ ਕੀ ਹੈਗਾ ਸੀ ਪੈਲੇ ਲੋਕ ਮੇਨਤ ਬੜੀ ਕਰਦੇ ਸੀ, ਹਨਾ।
ਹਾਂਜੀ।
ਤੇ ਓ ਹਰ ਚੀਜ਼ ਖਾ ਵੀ ਜਾਂਦੇ ਸੀ ਔਰ ਪਚ ਵੀ ਜਾਂਦੇ ਸੀ ਹਨਾ, ਓਨਾਂ ਨੂੰ। ਅੱਜ ਕੱਲ ਤੇ ਕੀ ਐ
ਖਾਦਾ ਔਰ ਲੇਟ ਗਯਾ ਔਰ ਬੈਠ ਗਯਾ, ਕੋਈ ਵੋਕ ਨੀਂ ਐ, ਕੋਈ ਜਾਦਾ ਮੇਨਤ ਨੀ ਐ ਕਿਸੇ ਦੀ, ਓਹ ਫੇਰ ਚੀਜਾਂ ਨੁਕਸਾਨ ਕਰ ਜਾਂਦੀਆਂਨ ਸਾਨੂੰ। ਹੁੰ, ਪੈਲੇ ਟੈਮ ਦੇ ਲੋਕੀ ਕੰਮ ਜਾਦਾ ਕਰਦੇ ਸੀਨਾ ਹਾਂ, ਏਸ ਕਾ
ਬਿਲਕੁਲ ਸਹੀ ਗੱਲ ਏ, ਓ ਦੇਖੋ ਪੈਲੇ ਟਾਈਮ ਚ ਨਾ ਓਦੋਂ ਚੀਜਾਂ ਵੀ ਬੜੀਆਂ ਹੈਲਦੀ ਆਂਦੀ ਸੀ, ਜਿੱਦਾਂ ਸਬਜ਼ੀ ਵਗੈਰਾ ਵੀ ਕੋ ਛ ਵੀ ਹੋਏ ਏਕਦਮ ਹੈਲਦੀ ਸੀ, ਅੱਜ-ਕੱਲ ਤੁਆਂਨੂੰ ਪਤਾ ਦੇ ਓ ਸਬਜੀ ਆਂ ਨੂੰ ਵੀ ਇੰਜੈਕਸ਼ਨ ਲਗਾਂਦੇ ਨੇ ਕਿ ਜਲਦੀ ਪੱਕਣ ਔਰ ਜਲਦੀ- ਹੈਨਾ
ਪੈਲੇ ਜੇੜੀ ਚੀਜਾਂ ਖਾਂਦੇ ਸੀਨਾ, ਆਪਾਂ ਪੈਲੇ ਜੋ ਆਪਾਂ ਚੀਜਾਂ ਖਾਂਦੇ ਸੀ ਨਾ ਜਿਸ ਤਰਾਂ ਕੋਈ ਸਬਜ਼ੀ ਲੈ ਲਓ ਤੁਸੀਂ ਕੋਈ ਆਲੂ ਲੈ ਲਓ ਕੋਈ ਗਾਜਰ ਲੈ ਲਓ, ਓਦੇ ਚ ਕਿੰਨਾ ਰਸ ਹੁੰਦਾ ਸੀ ਨਾ, ਓ ਚੀਜ਼ ਹਾਂ, ਜੋ ਚੀਜ਼ ਬਨਦੀ ਸੀ ਨਾ ਰਸੋਈ ਚ, ਤੇ ਓਦੀ ਮੈਹਕ ਆਂਦੀ ਸੀ। ਕੀ ਬਈ ਹਾਂ, ਏ ਚੀਜ਼ ਬਨ ਰਹੀ ਐ ਪਰ ਅੱਜ-ਕੱਲ ਤੇ ਲੱਗਦਾ ਈ ਨਈਂ ਐ। ਪਿਆ ਕੁਛ ਉਨ੍ਹਾਂ ਦੀ ਮੈਹਕ ਵੀ ਖਤਮ ਹੋ ਗਈਏ, ਰਸੀਲਾਪਨ ਵੀ ਖ਼ਤਮ ਹੋ ਗਯਾ। ਕਿਉਂਕਿ ਇੰਜੈਕਸ਼ਨ ਲਗਾ-ਲਗਾ ਕੇ ਕਰਦੇਨ।
ਓਹੀ ਨਾ ਓਨ ਅੱਜ-ਕੱਲ ਅਸੀਂ ਦੇ ਖੋ ਸਬਜ਼ੀ ਵਗੈਰਾ ਖਾਂਦੇ ਐ, ਐ ਵਾਲੀ ਵੀ, ਓਦੇ ਨਾਲ ਵੀ ਬਿਮਾਰ ਹੋ ਜਾਨੇ ਆਂ, ਪੈਲੇ ਟਾਈਮ ਈਚ ਐਸਾ ਕੁਛ ਵੀ ਨੀ ਸੀ ਸਭ ਹੈਲਦੀ ਰੈਂਦੇ ਸੀ। ਏਕਦਮ ਫਿਟ ਰੈਂਦੇ ਸੀ, ਘਿਓ ਖਾਣਾ ਘਿਓ ਵੀ ਇੰਨਾ ਵਦੀ ਦੀਆ ਰੈਂਦਾ ਸੀ, ਕਿ ਕਦੇ ਖਰਾਬ ਈ ਨੀਂ ਕੀ ਔਰ ਅੱਜ-ਕੱਲ ਦੇ ਟਾਈਮ ਚ ਘਿਓ ਦੇਦੋ ਬੱਚੇ ਨੂੰ, ਕਿੱਦਾਂ ਨੁਕਸਾਨ ਕਰਦਾ ਏ।
ਨੁਕਸਾਨ ਕਰਦਾ ਅੱਛਾ ਪਹਿਲੇ ਤਾਂ ਪਹਿਲੇ ਪਾਨੀ ਵੀ ਲੱਗਦਾ ਸੀ ਪੀਤਾ ਹੋਇਆ
ਬਿਲਕੁਲ ਸਹੀ ਗੱਲ ਏ ਉਹੀ ਨਾ ਦੇਖੋ ਪਾਨੀ ਅੱਜ- ਕੱਲ ਕਿੰਨਾ ਖ਼ਰਾਬ ਆਂਦਾ ਕਈ ਵਾਰ ਤੇ ਇੰਨਾ ਗੰਦਾ ਪਾਣੀ ਹੁੰਦਾ ਪੀਣ ਵਾਲਾ ਵੀ ਇੰਨਾ ਖਰਾਬ
ਸਹੀ ਗੱਲ ਹੈ ਅੱਛਾ ਫਿਲਟਰ ਲਗ ਲਾ ਲਓ ਫਿਲਟਰ ਲਗਾਉਣ ਨਾਲ ਤੇ ਕਹਿੰਦੇ ਨੇ ਸਾਰੇ ਖ਼ਤਮ ਹੋ ਜਾਂਦੇ ਇਹਨਾਂ ਦੇ ਪੌਸ਼ਕ।
ਉਹੀ ਨਾ ਚੀਜ। ਬਿਲਕੁਲ ਸਹੀ ਗੱਲ ਏ ਜੋਨਾਜ ਹੋਏਗੀ ਮਿਨਰਲਸ ਵਗੈਰਾ ਉਹ ਸਭ ਵੀ ਖ਼ਤਮ ਹੋ ਜਾਂਦੇ ਨੇ। ਫਿਲਟਰ ਹੋ ਕੇ ਆਉਣਗੇ ਤੇ।
ਸਹੀ ਗੱਲ ਐ ਤੇ ਪਰ ਹੁਣ ਕੀ ਕਰੀਏ। ਖ਼ਰਾਬ ਕਰਦਾ ਹੈ। ਬਿਲਕੁਲ ਸਹੀ ਗੱਲ ਉਹ ਜ਼ਿਆਦਾ ਨੁਕਸਾਨ ਕਰ ਜਾਂਦਾ।
ਉਹੀ ਨਾ ਪਰ ਦੇਖਲੋ ਹਰ ਇੱਕ ਚੀਜ਼ ਦੇ ਉਪ ਆਪਣੇ ਨੁਕਸਾਨ ਨੇ ਤੇ ਫਾਇਦੇ ਉਹ ਕੀ।
ਹਾਂ! ਕੁਛ ਨੀ ਸਮਝ ਆਂਦੀ। ਕੀ ਖਾਈਏ ਔਰ ਕੀ ਛੋੜੀਏ ਸਹੀ! ਔਰ ਖਾਏ ਬਿਨਾ ਗੁਜ਼ਾਰਾ ਵੀ ਨੀ ਹੈ।
ਹੋਰ ਬਿਲਕੁਲ ਅਸੀਂ ਤੇ ਆਪ ਤਾਂਹੀ ਘਿਓ ਘਰ ਕੱਢ ਲੈਂਦੇ ਹਾਂ।
ਅੱਛਾ!
ਬਜ਼ਾਰ ਦਾ ਘੱਟ ਹੀ ਅਸੀਂ ਯੂਜ ਕਰਦੇ ਹਾਂ ਕਦੀ ਹੁੰਦਾ ਕਿ ਮੰਗ ਲਈਏ ਐਮਰਜੈਂਸੀ ਜਿੱਦਾਂ।
ਹੂੰ! ਕਾਹਦਾ ਪਿਸਰਾਂ। ਜਾਦਾ ਲੋੜ ਪੈ ਜਾਂਦੀ ਹੈ ਜਿਵੇਂ। ਹੂੰ! ਹੂੰ!
ਹਾਂਜੀ! ਬਿਲਕੁਲ! ਜਿੱਦਾਂ ਕਈ ਜ਼ਿਆਦਾ ਨਹੀਂ ਖਾਂਦੇ ਘਿਓ। ਕੋਈ ਗੈਸਟ ਵਗੈਰਾ ਆਜੇ ਜੋ ਚਲ ਆਉਂਦੀ ਹੈ ਅਗਰ ਜਿਆਦਾ ਪਾਣੀ ਮਿਲਾਏ। ਸਹੀ ਕਹਿੰਦੇ ਫੇਰ ਜ਼ਿਆਦਾ ਸਮੈਲ ਆਂਦੀ ਹੈ ਉਹਦਾ ਸਹੀ ਰਹਿੰਦਾ ਦੇਖੋ ਵਧੀਆ ਹੁੰਦਾ।
ਹੂੰ! ਨਹੀਂ ਤੁਸੀਂ ਮਲਾਈ ਰੱਖਦੇ ਹੋ ਨਾ ਫਰਿੱਜ 'ਚ ਫਰੀਜ਼ਰ 'ਚ ਰੱਖਿਆ ਕਰੋ ਮਲਾਈ ਨੂੰ।
ਹਾਂਜੀ! ਹਾਂਜੀ! ਐਹ ਗੱਲ।
ਹਾਂ! ਫਰੀਜ਼ਰ ਵਿੱਚ ਰੱਖ ਕੇ ਜਦੋਂ ਮਲਾਈ ਰੱਖਦੇ ਹੋ ਨਾ ਉਹਦੇ 'ਚ ਥੋੜ੍ਹੀ ਜਿਹੀ ਦਹੀਂ ਜ਼ਰੂਰ ਪਾਇਆ ਕਰੋ। ਮੈਂ ਥੋੜ੍ਹੀ ਜਿਹੀ ਦਹੀਂ ਜ਼ਰੂਰ। ਪਾਇਆ ਕਰੋ ਉਹਦੇ 'ਚ ਹਾਂ ਉਹਦੇ ਨਾਲ ਕੀ ਹੁੰਦਾ ਸਮੈਲ ਨੀ ਆਏਗੀ ਤੁਹਾਨੂੰ।
ਅੱਛਾ! ਚਲੋ ਐਹ ਮੈਂ ਦਸਾਂਗੀ ਜ਼ਰੂਰ ਮੰਮਾ ਨੂੰ ਦੱਸਾਂਗੀ।
ਹਾਂ! ਐਹ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਜਦੋਂ ਵੀ ਤੁਸੀਂ ਮਲਾਈ ਰੱਖੋਗੇ ਨਾ ਉਹਦੇ 'ਚ। ਇੱਕ ਚਮਚਾ ਦਹੀਂ ਪਾ ਦੋ ਨਾਲ ਹੀ ਹਾਂ।
ਚਲੋ ਸਹੀ ਐ
ਬੜੀ ਅੱਛੀ ਹੋ ਜਾਂਦੀ ਔਰ ਰੱਖੋ ਉਹਨੂੰ ਫਰੀਜ਼ਰ ਵਿੱਚ।
ਹਾਂਜੀ!
ਹਾਂ! ਫਰਿੱਜ 'ਚ ਨੀ ਫਰੀਜ਼ਰ ਜ਼ਿਆਦਾ ਠੰਡਾ ਹੁੰਦਾ ਨਾ। ਹਾਂ! ਫਰੀਜ਼ਰ ਹਾਂ! ਹਾਂਜੀ!
ਹਾਂਜੀ!
ਔਰ ਦੱਸੋ?
ਬਸ ਕੁੱਛ ਨੀ ਹੁਣ ਦੇਖੋ ਮੌਸਮ ਤੇ ਵਧੀਆ ਹੋਏ ਦਾ ਬਾਹਰ ਬੈਠਾਂਗੇ ਹੁਣ ਅਸੀਂ ਬਾਹਰ।
ਅੱਛਾ! ਅੱਛਾ! ਅੱਛਾ
ਹਾਂਜੀ! ਬਾਲਕਨੀ 'ਚ ਹੁੰਦੇ ਇਕੱਠਾਂ ਤੋਂ ਹਾਂਜੀ! ਸਭ ਵਧੀਆ।
ਅੱਛਾ! ਅੱਛਾ! ਅੱਛਾ! ਚਲੋ ਠੀਕ ਹੈ ਨਾ ਜੀ।
ਹਾਂਜੀ ਠੀਕ ਹੈ ਹੂੰ